ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਕਿਵੇਂ ਔਂ?
ਬਹੁਤ ਵਧੀਆ, ਤੁਸੀਂ ਸੁਣਾਓ ਕਿੱਦਾਂ ਚੱਲ ਰਿਹਾ।
ਬਸ ਸਭ ਵਧੀਆ।
ਕੀ ਕਰਦੇ ਸੀਗੇ?
ਬਸ ਕੁਛ ਨਈਂ ਚਾਹ ਪੀ ਕੇ ਹਟੇ ਸੀਗੇ।
ਓਕੇ ਚਾਹ ਕਹਿੰਦੇ ਬੜੀ ਸਵਾਦ ਹੁੰਦੀ ਆ, ਗਰਮੀਂ ਦੇ ਵਿੱਚ ਚਾਹ?
ਹੋਰ ਬਿਲਕੁੱਲ ਮੇਰੇ ਹਸਬੈਂਡ ਚਾਹ ਬੜੀ ਅੱਛੀ ਬਣਾਂਦੇ ਨੇਂ।
ਓਕੇ ਵੈਰੀ ਗੁੱਡ, ਹੋਰ ਸੁਣਾਓ ਕੀ ਕਰਦੇ ਸੀ ਨਵੀਂ ਤਾਜੀ
ਬਸ ਕੁੱਛ ਨਈਂ ਆਰਾਮ ਕਰਦੇ ਸੀਗੇ।
ਮੈਨੂੰ ਪਤਾ ਲੱਗਿਆ ਬਿਮਾਰ ਸੀ ਤੁਸੀਂ ਥੋੜੇ ਦਿਨ ਪਹਿਲੇ ਕੀ ਗੱਲ ਹੋ ਗਈ ਸੀ।
ਨਈਂ ਉਹ ਪਾਣੀ ਚੇਂਜ ਹੋ ਗਿਆ ਸੀਗਾ, ਸ਼੍ਰੀ ਹਜ਼ੂਰ ਸਾਹਿਬ ਜਾ ਕੇ ਆਏ ਆਂ ਨਾਂ ਦਸ ਬਾਰਾਂ ਦਿਨ।
ਅੱਛਾ ਅੱਛਾ ਅੱਛਾ, ਹਜ਼ੂਰ ਸਾਹਿਬ ਜਾ ਕੇ ਆਏ ਔ ਵੈਰੀ ਗੁੱਡ ਫਿਰ। ਤੇ ਬਹੁਤ ਵਧੀਆ ਦਰਸ਼ਨ ਹੋ ਗਏ ਹੋਣੇ ਨੇਂ ਦਰਸ਼ਨ ਵਧੀਆ ਹੋਏ।
ਬਹੁਤ ਬਿਲਕੁਲ ਬਿਲਕੁਲ ਬਹੁਤ ਵਧੀਆ ਦਰਸ਼ਨ ਹੋ ਗਏ ਸੀ। ਚਲੋ ਟਾਈਮ ਅਸੀਂ ਗਏ ਸੀਗੇ, ਬੱਸ ਦੇ ਵਿੱਚ ਨਈਂ ਨਈਂ, ਬੱਸ ਦੇ ਵਿੱਚ ਫਸਟ ਟਾਈਮ ਗਏ ਸੀਗੇ।
ਅੱਛਾ ਬੱਸ ਦੇ ਵਿੱਚ ਗਏ ਸੀਗੇ। ਬੱਸ ਦੇ ਵਿੱਚ ਤੇ ਫਿਰ ਬਹੁਤ ਦਿਨ ਲੱਗ ਹੋਣਗੇ ਬਹੁਤ ਬਹੁਤ ਟਾਈਮ ਲੱਗ ਗਿਆ ਹੋਊਗਾ।
ਹਾਂਜੀ ਹਾਂਜੀ, ਦਸ ਬਾਰਾਂ ਦਿਨ ਲੱਗ ਗਏ ਸੀਗੇ।
ਓਕੇ, ਕਿੱਦਾਂ ਰਿਹਾ ਫਿਰ ਸਫ਼ਰ?
ਸਫ਼ਰ ਤਾਂ ਬਹੁਤ ਵਧੀਆ ਰਿਹਾ।
ਕਿੰਨੀ ਤਰੀਕ ਨੂੰ ਚੱਲੇ ਸੀਗੇ ਉਰੋਂ
ਅਸੀਂ ਇੱਥੋਂ ਇੱਕੀ ਤਰੀਕ ਨੂੰ ਚੱਲੇ ਸੀਗੇ। ਇੱਕੀ ਜੂਨ।
ਅੱਛਾ, ਤੁਹਾਡੀ ਨਾਂ ਆਵਾਜ਼ ਬਹੁਤ ਘੱਟ ਆ ਰਹੀ ਐ, ਥੋੜ੍ਹਾ ਜਿਆ ਉੱਚੀ ਬੋਲੋ।
ਅੱਛਾ ਜੀ ਠੀਕ ਐ, ਇੱਕੀ ਜੂਨ ਨੂੰ ਗਏ ਸੀਗੇ ਅਸੀਂ ਇੱਥੋਂ।
ਅੱਛਾ ਫਿਰ ਗਰਮੀਂਆਂ ਦੀਆਂ ਛੁੱਟੀਆਂ ਉੱਧਰ ਕੱਟ ਕੇ ਆਏ ਹੋਏ ਤੇ ਫਿਰ ਹੈਂ ਗੁਰੂਦੁਆਰਾ ਸਾਹਿਬ ਜਾ ਕੇ।
ਉੱਧਰ ਈ ਕੱਟੀਆਂ ਨੇਂ ਜੀ ਉੱਧਰ ਹੀ ਕੱਟੀਆਂ ਉੱਧਰ ਦਾ ਮੌਸਮ ਬਹੁਤ ਵਧੀਆ ਹੈਗਾ।
ਅੱਛਾ।
ਹਂ, ਬਾਰਿਸ਼ ਹੁੰਦੀ ਹੈਗੀ ਆ।
ਓਕੇ।
ਹਂ
ਫਿਰ ਤਾਂ ਵਧੀਆ ਗੱਲ ਐ ਹਨਾਂ? ਫਿਰ ਤਾਂ ਤੁਸੀਂ ਠੰਡ ਦੇ ਵਿੱਚ ਰਹੇ ਇੱਧਰ ਤਾਂ ਗਰਮੀ ਦਾ ਬੁਰਾ ਹਾਲ ਸੀ। ਸੀਗਾ ਇੰਨਾ ਜ਼ਿਆਦਾ ਬੁਰਾ ਹਾਲ।
ਹ
ਤਾਂ ਗਰਮੀਂ ਨੇ ਤਾਂ ਇੱਧਰ ਮੱਤ ਮਾਰੀ ਪਈ ਆ।
ਮੌਸਮ ਉੱਧਰ ਠੀਕ ਸੀਗਾ, ਇੰਨੀ ਠੰਡ ਵੀ ਨਹੀਂ ਸੀਗੀ, ਬਾਰਿਸ਼ ਵਾਲਾ ਮੌਸਮ ਸੀਗਾ। ਠੀਕ ਸੀਗਾ, ਵਧੀਆ ਸੀਗਾ, ਸਭ ਕੁੱਛ।
ਕੌਣ ਕੌਣ ਗਏ ਸੀ‌
ਇੱਧਰੋਂ ਮੇਰੇ ਮੰਮੀ ਪਾਪਾ ਮੇਰੀ ਬੇਟੀ
ਓਕੇ ਹਸਬੈਂਡ ਨਹੀਂ ਗਏ ਤੁਹਾਡੇ।
ਨਹੀਂ ਨਹੀਂ ਉਹ ਨਹੀਂ ਗਏ ਉਹ ਘਰੇਂ ਸੀਗੇ।
ਅੱਛਾ, ਉਰੋ ਇੱਕੀ ਨੂੰ ਚੱਲ ਕੇ ਫਿਰ ਕਿੰਨੀ ਤਰੀਕ ਨੂੰ ਪਹੁੰਚੇ ਉੱਥੇ।
ਇੱਕੀ ਨੂੰ ਜਾ ਕੇ ਅਸੀਂ। ਪਹੁੰਚੇ ਅਠਾਈ ਨੂੰ ਪਹੁੰਚੇ ਸੀਗੇ ਅਸੀਂ ਉੱਥੇ। ਰਸਤੇ ਵਿੱਚ ਸਟੇਅ ਕਰਦੇ ਸਟੇਅ ਕਰਦੇ ਕਰਦੇ ਗਏ ਹੈ ਨਾ।
ਓਕੇ। ਉਰੋਂ ਇੱਕੀ ਨੂੰ ਸਵੇਰੇ ਕਿੰਨੇ ਵਜੇ, ਫਿਰ ਤਾਂ ਜਲਦੀ ਚੱਲੇ ਹੋਵਗੇ।
ਜਲਦੀ ਸੁਬੇ, ਸੱਤ ਕੁ ਵਜੇ ਚੱਲੇ ਸੀਗੇ ਅਸੀਂ। ਫਿਰ ਆਗਰੇ ਸਟੇਅ ਕੀਤੀ ਆਗਰਾ ਗੁਰਦੁਆਰਾ ਸਾਹਿਬ ਹੈ। ਉੱਥੇ ਸਟੇਅ ਕੀਤੀ ਆ।
ਹਨਾ ਬਹੁਤ ਵੱਡਾ ਗੁਰਦੁਆਰਾ ਸੀ।
ਹਾਂਜੀ ਹਾਂਜੀ, ਹਾਂਜੀ ਹਾਂਜੀ ਉੱਥੇ ਸਟੇਅ ਕੀਤੀ ਸੀਗੀ।
ਆਗਰੇ ਦਾ ਤਾਜ ਮਹਿਲ ਵੀ ਦੇਖਿਆ ਫਿਰ ਤੁਸੀਂ।
ਤਾਜ ਮਹਿਲ ਹਾਂਜੀ ਬਿਲਕੁਲ ਤਾਜ ਮਹਿਲ ਵੀ ਦੇਖਿਆ ਹੈਗਾ।
ਅੱਛਾ। ਪਹਿਲੇ ਦਿਨ ਤੇ ਆਗਰੇ ਤੇ ਫਿਰ ਬਹੁਤ ਲੇਟ ਪਹੁੰਚੇ ਹੋਗੇ ਰਾਤ ਨੂੰ ਹਨਾ, ਕਾਫੀ ਲੇਟ ਹੋ ਗਏ।
ਪਹੁੰਚੇ ਆ ਹਾਂਜੀ ਹਾਂਜੀ। ਤਕਰੀਬਨ ਛੇ ਸੱਤ ਨਹੀਂ ਅੱਠ ਕੁ ਵਜੇ ਪਹੁੰਚ ਗਏ ਸੀਗੇ ਅਸੀਂ ਉੱਥੇ।
ਓਕੇ।
ਹਾਂਜੀ।
ਠੀਕ ਹੈ ਕਮਰੇ ਵਗੈਰਾ ਮਿਲ ਗਏ ਸੀ।
ਕਮਰੇ ਹਾਂਜੀ ਹਾਂਜੀ। ਉੱਥੇ ਆਰਾਮ ਨਾਲ ਪੈਂਦੇ ਸੀਗੇ, ਕਮਰਿਆਂ ਦੀ ਕੋਈ ਦਿੱਕਤ ਨਹੀਂ ਸੀਗੀ। ਬਹੁਤ ਵਧੀਆ ਸੀਗਾ ਉੱਥੇ ਤਾਂ।
ਕਹਿੰਦੇ ਪਾਰਕ ਬਹੁਤ ਸੋਹਣੀ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਹਨਾ।
ਬਹੁਤ ਵਧੀਆ ਬਹੁਤ ਵਧੀਆ ਪਾਰਕ ਆ ਉੱਥੇ ਤਾਂ।
ਹੂੰ।
ਬਹੁਤ ਵੱਡਾ ਗੁਰਦੁਆਰਾ। ਗੁਰਦੁਆਰਾ ਸਾਹਿਬ ਹੈ।
ਲੰਗਰ ਵਗੈਰਾ ਦਾ ਕੀ ਪ੍ਰਬੰਧ ਹੈ।
ਲੰਗਰ ਵੀ ਉੱਥੇ ਚੌਵੀ ਘੰਟੇ ਚੱਲਦਾ ਹੈਗਾ।
ਅੱਛਾ ਜੀ। ਤੁਸੀਂ ਕਿਹੜੀ ਫੇਰ ਨੋਰਮਲ ਬੱਸ ਤੇ ਗਏ ਸੀਗੇ ਕਿ, ਕੋਈ ਛੋਟੀ ਟੈਂਪੂ ਟਰੈਵਲਰ ਕੀਤੀ। ਕੀਤੀ ਸੀਗੀ ਕਿਹੜੀ ਬੱਸ 'ਤੇ ਗਏ ਸੀ।
ਇਹ ਏ ਸੀ ਬੱਸ ਸੀਗੀ।
ਓਕੇ।
ਹਾਂਜੀ ਹਾਂਜੀ।
ਇਹ। ਠੀਕ ਹੈ ਉੱਥੇ ਫਿਰ ਆਗਰੇ ਤੋਂ ਫਿਰ ਦੂਸਰੇ ਦਿਨ ਚੱਲੇ ਅਤੇ ਫਿਰ ਦੂਸਰੇ ਦਿਨ ਕਿੱਥੇ ਪਹੁੰਚੇ ਤੁਸੀਂ।
ਦੂਸਰੇ ਦਿਨ ਅਸੀਂ।
ਮੈਨੂੰ ਲੱਗਦਾ ਫੇਰ ਸ਼ਿਵਪੁਰੀ ਜਾ ਕੇ ਰੁਕੇ ਹੋਗੇ ਨਾ।
ਸ਼ਿਵਪੁਰੀ ਜਾ ਕੇ ਰੁਕੇ ਹਾਂਜੀ। ਉੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉੱਥੇ। ਉੱਥੇ ਈ ਰੁਕੇ ਸੀਗੇ ਅਸੀਂ।
ਹੂੰ ਫੇਰ ਤੀਸਰਾ ਦਿਨ ਮੇਰੇ ਕਹਿਣ ਤਾਂ। ਤਾਂ ਉੱਥੇ ਚਲਾ ਜਾਂਦਾ ਤੁਹਾਡਾ ਬੁਰਹਾਨਪੁਰ ਫਿਰ ਚੌਥੇ ਦਿਨ ਪਹੁੰਚੇ ਹੋ।
ਚੌਥੇ ਦਿਨ ਅਠਾਈ ਤਰੀਕ ਨੂੰ ਪਹੁੰਚਿਆ ਹਾਂ ਹਾਂਜੀ ਹਾਂਜੀ। ਹੂੰ।
ਚਲੋ ਬਹੁਤ ਵਧੀਆ ਹੋ ਗਿਆ ਫਿਰ ਦਰਸ਼ਨ ਉੱਥੇ ਖੁੱਲ੍ਹੇ ਹੋਏ, ਸਾਰੇ ਪਾਸੇ ਘੁੰਮ ਕੇ ਆਏ ਹੋ ਵੋ ਗੇ। ਉੱਥੇ ਹੈਨਾ ਕਿੰਨੇ ਗੁਰਦੁਆਰਾ ਸਾਹਿਬ ਨੇ ਹੋਰ।
ਸਾਰੇ ਪਾਸੇ ਘੁੰਮ ਕੇ ਆਏ ਆਂ, ਬਹੁਤ ਵਧੀਆ ਦਰਸ਼ਨ ਹੋ ਗਏ।
ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਘੁੰਮੇ ਉੱਥੇ ਆਲ਼ੇ ਦੁਆਲੇ
ਹਾਂਜੀ ਗੁਰਦੁਆਰਾ ਸਾਹਿਬ ਹੀਰਾ ਘਾਟ ਹੈ, ਮਾਲ ਟੇਕੜੀ ਸਾਹਿਬ ਹੈ। ਹੋਰ ਵੀ ਬਹੁਤ ਸਾਰੇ ਨੇ ਯਾਦ ਨਹੀਂ ਹੈਗੇ‌।
ਅੱਛਾ ਯਾਦ ਨਹੀਂ ਹੈਗੇ, ਹੈਂ ਇੰਨਾ ਘੁੰਮ ਕੇ ਆਏ ਓ।
ਹਾਂਜੀ, ਯਾਦ ਨੀ ਹੈਗੀ ਹਸੋ।
ਅਛਾ ਚਲੋ ਹੋਰ ਬੱਚੇ ਠੀਕ ਰਹੇ, ਪਾਣੀ ਪੂਣੀ ਚੇਂਜ ਹੋ ਗਿਆ ਹੋਣਾ ਕਾਫੀ ਹੈਨਾ ਖਾਣਾ ਪੀਣਾ, ਉੱਥੇ ਬਹੁਤ ਫ਼ਰਕ ਪੈ ਜਾਂਦਾ ਜਦੋਂ ਬਾਹਰ ਜਾਂਦਾ ਬੰਦਾ।
ਹਾਂਜੀ, ਹਾਂਜੀ ਪਾਣੀ ਚੇਂਜ ਹੋਇਆ ਹੈਗਾ। ਮੇਰੀ ਬੇਟੀ ਤੋ ਬਿਮਾਰ ਹੋ ਗਈ ਸੀਗੀ।
ਅੱਛਾ ਫਿਰ, ਫਿਰ ਕਿਵੇਂ।
ਫਿਰ ਕੇ ਬਸ ਉਹਨੂੰ ਇੱਥੇ ਰਸਤੇ ਵਿੱਚ ਦਵਾਈ ਦਵਾਉਂਦੇ ਰਹੇ।
ਹੂ
ਫਿਰ ਔ ਦਵਾ ਕੇ ਬਸ ਥੋੜੀ ਬਹੁਤੀ ਠੀਕ ਰਹੀ ਘਰੇ ਆ ਕੇ ਚੈੱਕ ਕੀਤੀ। ਤਾਂ ਉਧਰਮ ਹੋਇਆਂ ਵਾ ਸੀਗਾ ਸੈੱਲ ਘਟੇ ਹੋਏ ਸੀਗੇ।
ਅੱਛਾ, ਕਿਹੜਾ ਟੈਸਟ ਕਰਾਏ, ਫਿਰ ਉਹਦਾ ਸੀ ਬੀ ਸੀ ਕਰਵਾਇਆ।
ਸੀ ਬੀ ਸੀ ਕਰਵਾਇਆ ਸੀਗਾ ਉਹਦਾ।
ਓਕੇ, ਔ ਫੀਵਰ ਵਗੈਰਾ ਹੋ ਗਿਆ।
ਫੀਵਰ ਹੋ ਗਿਆ, ਲੂਜ਼ ਮੋਸ਼ਨ ਵੋਮਟਿੰਗ ਕੀ ਕਹਿੰਦੇ ਨਾ ਪਾਣੀ ਚੇਂਜ ਹੋਗਾ, ਉਧਰ ਪਾਣੀ ਨੀ ਨਾ ਹੈਗਾ, ਰਸਤੇ ਵਿੱਚ ਸਹੀ ਬਿਲਕੁਲ ਵੀ।
ਨਹੀਂ ਤੁਸੀਂ ਆਪਣੀ ਕੋਈ ਬੋਤਲ ਵਗੈਰਾ ਲੈ ਲੈਣੀ ਸੀ ਨਾ ਨਾਲ,
ਨਹੀਂ ਬੋਤਲ ਤਾਂ ਲੈਂਦੇ ਰਹੇ ਆਂ, ਲੇਕਿਨ ਫਿਰ ਕਈ ਵਾਰ ਐ ਨਹੀਂ ਅਵੇਲੇਬਲ ਹੁੰਦੀ, ਤਾਂ ਫਿਰ ਉੱਥੇ ਪਾਣੀ ਫਿਲ ਕਰਨਾ ਪੈਂਦਾ ਨਾ ਉਹਨਾਂ ਦੇ ਜਿਹੜੇ ਖੁਦ ਦੇ ਕੰਟੇਨਰ ਰੱਖੇ ਹੋਏ ਸੀਗੇ।
ਹੂ
ਐਮਰਜੈਂਸੀ ਲਈ ਉੱਥੋਂ ਫਿਲ ਕਰਨਾ ਪੈਂਦਾ ਸੀਗਾ।
ਓਕੇ, ਕਿੰਨੇ ਕਿੰਨੇ ਕੁ ਸੰਗਤ ਗਈ ਸੀ ਨਾਲ, ਕਿੰਨੇ ਬੰਦੇ ਸੀ
ਸੰਗਤ ਸਾਡੇ ਨਾਲ ਚਾਲੀ ਕੁ ਬੰਦੇ ਸੀਗੇ।
ਚਾਲੀ ਜਾਣੇ ਸੀਗੇ।
ਹਾਂਜੀ
ਓਕੇ
ਹ
ਚਲੋ ਬਹੁਤ ਵਧੀਆ। ਫਿਰ ਉੱਥੇ ਉਹ ਜਿਹੜੇ ਹੁਣ ਹੋਰ ਵੀ ਕਈ ਗੁਰ। ਗੁਰਦੁਆਰਾ ਸਾਹਿਬ ਹੈਗੇ ਨੇ ਨਾ ਉੱਥੇ ਆਲੇ ਦੁਆਲੇ ਭਗਤ ਨਾਮਦੇਵ ਜੀ ਦਾ ਮੰਦਰ ਹੈ, ਇੱਕ ਬਹੁਤ ਸੋਹਣਾ ਬਣਿਆ ਹੋਇਆ।
ਹਾਂਜੀ, ਭਗਤ ਭਗਤ ਨਾਮਦੇਵ ਜੀ ਦਾ ਮੰਦਿਰ ਤਾਂ ਗਏ ਨੀ, ਉਹ ਸਕਿਪ ਹੋ ਗਿਆ। ਉਹਰ ਜਦੋਂ ਅਸੀਂ ਪਹਿਲਾਂ ਗਏ ਸੀਗੇ ਫੈਮਿਲੀ ਨਾਲ, ਉਸ ਟਾਈਮ ਤਾਂ ਅਸੀਂ ਦੇਖਿਆ ਸੀਗਾ ਬਹੁਤ ਵਧੀਆ ਮੰਦਿਰ ਹੈ। ਬਹੁਤ ਜ਼ਿਆਦਾ ਵਧੀਆਂ ਮੰਦਿਰ ਹੈਂ, ਉਹ ਸੁਣਿਆਂ ਹੈਗਾ। ਭਗਤ ਨਾਮਦੇਵ ਜੀ, ਜਿਹੜੇ ਹੈਗੇ ਨੇ ਉਹਨਾਂ ਨੇ ਭਗਤੀ ਆਨੀ ਸੀਗੀ। ਮੰਦਿਰ ਵੀ ਉਹਨਾਂ ਵੱਲ ਨੂੰ ਇਹ ਚਲੇ ਗਿਆ। ਉੱਥੇ ਦੇ ਜਿਹੜੇ ਪੰਡਿਤ ਸੀਗੇ ਉਹਨਾਂ ਨੂੰ, ਆਉਣ ਨੀ ਸੀਗੇ ਦੰਦੇ ਮੰਦਿਰ ਦੇ ਵਿੱਚ,
ਹਮ, ਹਮ ਹਾਂ, ਮੈਂ ਉਹਦੇ ਬਾਰੇ ਬਹੁਤ ਸੁਣਿਆ ਜੀ ਹੈ। ਹਾਂ, ਮੈਂ ਗਿਆ ਵੀ ਹੋਇਆ। ਇੱਕ ਦੋ ਵਾਰੀ ਮੈਂ ਤਾਂ ਹੀ ਤੁਹਾਨੂੰ ਪੁੱਛ ਰਿਹਾ। ਵੀ ਉੱਥੇ ਵੀ ਜਾ ਕੇ ਆਏ ਹੋ, ਇੱਕ ਦਿਨ ਉੱਧਰ ਲੱਗ ਜਾ। ਮੈਂ ਦੂਸਰਾ ਦਿਨ ਜਿਹੜਾ ਉਹ ਨਿਕਲ ਜਾਂਦਾ ਤੁਹਾਡਾ ਇੱਧਰ ਨਾਨਕ ਗੁਰੂਦੁਆਰਾ ਨਾਨਕ। ਚੀਰਾਂ ਸਾਹਿਬ ਵਾਲਾ ਹਨਾ।
ਹਾਂਜੀ ਹਾਂਜੀ, ਨਾਨਕ ਚੀਰਾਂ ਸਾਹਿਬ ਵੀ ਗਏ ਸੀਗੇ।
ਇਹ ਵੀ ਸਾਰਾ ਦੇਖ ਕੇ ਆਏਓ ਮਾਤਾ ਸਾਹਿਬ ਦੇਵਾਂ ਜੀ ਦਾ ਗੁਰਦੁਆਰਾ ਮਾਈ ਭਾਗ ਕੌਰ ਦਾ ਗੁਰਦੁਆਰਾ
ਹਾਂਜੀ ਹਾਂਜੀ ਸਾਰੇ ਦੇਖ ਕੇ ਆਏ ਹਾ
ਹਾਂ ਚਲੋ ਬਹੁਤ ਵਧੀਆ -ਪ੍ਰਸ਼ਾਦ ਵਗੈਰਾ ਨਹੀਂ ਦੇ ਕੇ ਦਿੱਤਾ ਨਹੀਂ ਫਿਰ ਤੁਸੀਂ ਸਾਨੂੰ ਦੱਸਿਆ ਤਾਂ ਹੈ ਨਹੀਂ, ਵੀ ਤੁਸੀਂ ਜਾ ਕੇ ਆਏ ਹੋ।
ਕੋਈ ਗੱਲ ਨੀ ਪ੍ਰਸ਼ਾਦ ਵੀ ਤੁਹਾਡੇ ਤੱਕ ਪਹੁੰਚਾ ਦਿਆਂਗੇ।
ਕਦੋਂ ਆਏ ਫਿਰ ਵਾਪਸੀ, ਕਿੰਨੀ ਤਰੀਕ ਨੂੰ ਆਏ?
ਅਸੀਂ, ਦੋ ਤਰੀਕ ਨੂੰ ਆਏ ਹਾਂ ਵਾਪਸ।
ਅੱਛਾ ਦੋ ਤਰੀਕ ਨੂੰ ਵਾਪਸ ਆਏ ਹੋ। ਬੱਚਿਆਂ ਦੇ ਸਕੂਲ ਖੁਲ ਗੇ ਨੇ
ਬੱਚੇ ਦੇ ਸਕੂਲ ਖੁੱਲ ਗਏ ਨੇ ਜੀ ਬੱਚੇ ਨੇ ਸਕੂਲ ਖੁੱਲ ਗਏ ਨੇ ਜੀ
ਕੀ ਨਾਮ ਸੀ ਬੇਟੀ ਦਾ ਤੁਹਾਡੀ ਦਾ ਮੈਨੂੰ ਨਾਮ ਭੁੱਲ ਗਿਆ
ਬੇਟੀ ਦਾ ਨਾਮ ਵਾਇਨੂਰ ਕੌਰ ਏ।
ਹਾ ਵਹੇਨੂਰ ਕੌਰ ਹਾ।
ਹਮ
ਹੁਣ ਤੇ ਵੱਡੀ ਹੋ ਗਈ ਹੋਣੀ ਹ ਨਾ ਕਿਨੀ ਹੋਗੀ ਚਾਰ ਸਾਲ ਦੀ ਹੋਗੀ।
ਪੰਜ ਸਾਲ ਦੀ ਹੋ ਗਈ ਹ ਜੀ ਪੰਜ ਸਾਲ ਦੀ ਛੇਵਾਂ ਲੱਗ ਗਿਆ
ਓਕੇ ਓਕੇ, ਨਹੀਂ ਬਹੁਤ ਵਧੀਆ ਹਨਾ ਹੁਣ ਤੇ ਫਿਰ ਗੱਲਾਂ ਮਾਰਦੀਆਂ ਹੋਣੀਆਂ ਬਹੁਤ ਖੂਬ।
ਗੱਲਾਂ ਬਹੁਤ ਬਹੁਤ ਗੱਲਾਂ ਬਾਤ ਇੱਕ ਦਿਨ ਆਪਣੀ ਦਾਦੀ ਨੂੰ ਕਹਿਣ ਲੱਗ ਗਈ ਕਹਿੰਦੀ ਦਾਦੀ ਮਾਂ ਲੱਗਦਾ ਤੁਹਾਡੇ ਵੀ ਸੀਬੀ ਕਰਾਉਣਾ ਪੈਣਾ
ਅੱਛਾ ਅੱਛਾ ਬੱਚਿਆਂ ਨੂੰ ਬਸ ਗੱਲਾਂ ਪਤਾ ਨੀ ਕਿੱਥੋਂ ਕਿੱਥੋਂ ਆਉਂਦੀ
ਗੱਲਾਂ ਬਹੁਤ ਮਾਰਦੀਆਂ
ਕਰ ਲਿਆ ਹੋਰ ਕੰਮ ਕਾਰ‌ ਸਭ ਘਰ ਦਾ।
ਹਾਂਜੀ ਹਾਂਜੀ ਕਰ ਲਿਆ।
ਬੇਟੀ ਤ ਸਕੂਲ ਘੀ ਹੋਣੀ ਹੈ ਨ ਤਿਵਾੜੀ
ਹਾਂਜੀ ਹਾਂਜੀ ਸਕੂਲ ਗਈ ਹੋਈ ਆ।
ਹਮ। ਬੱਚੇ ਬਹੁਤ ਤੰਗ ਕਰਦੇ ਨੇ, ਸਾਡੇ ਵਾਲੇ ਤੇ ਆਪ ਹੁਣ ਕੋਈ ਹੋਮਵਰਕ ਨਹੀਂ ਕਰਦਾ ਨਾ ਹੋਣ ਦੇ ਮਸਾਂ ਸਕੂਲ ਖੁੱਲੇ ਨੇ, ਅਸੀਂ ਤੇ ਸੁੱਖ ਮਨਾਉਂਦੇ ਆ ਵੀ ਚਲ ਸਕੂਲ ਖੁੱਲੇ ਘਰੇ ਤਾਂ ਇਹਨਾਂ ਨੇ ਤੰਗ ਕੀਤਾ ਪਿਆ ਸੀ।
ਬਿਲਕੁਲ-ਬਿਲਕੁਲ।
ਉਹ ਤੇ ਲੋਟ ਵੀ ਸਕੂਲੋਂ ਈ ਆਂਦੇ ਨੇ ਨਾ, ਟੀਚਰਾਂ ਕੋਲੋਂ ਈ ਨੋਟ ਆਉਂਦੇ ਨੇ ਮਾਂ ਪਿਉ ਦੇ ਵੱਸ ਦੀ ਗੱਲ ਹੈ ਨੀ, ਹੁਣ ਬੱਚਿਆਂ ਨੂੰ ਸੈਟ ਕਰਨਾ। ਆਪਾਂ ਨਾ ਅਸਲ ਦੇ ਵਿੱਚ ਪਿਆਰ ਦੇ ਨਾਲ ਵਿਗਾੜੇ ਹੋਏ ਨੇ ਸਾਰੇ।
ਬਿਲਕੁਲ-ਬਿਲਕੁਲ।
ਤਾਡੀ ਬੇਟੀ ਤੇ ਨੀ ਤੰਗ ਕਰਦੀ ਤਾਨੂੰ?
ਬਹੁਤ ਤੰਗ ਕਰਦੀ ਐ ਜੀ, ਬੋਤ ਤੰਗ ਕਰਦੀ ਐ, ਹੁਣ ਤਾਂ ਰੁਸ ਕੇ ਬੈਠ ਖਿਝ ਜਾਂਦੀ ਆ, ਆਪਨੇ ਪਾਪਾ ਦਾ ਬੋਤ ਕਰਦੀ ਆ ਓਹੋ
ਓਕੇ, ਹਾਂ ਬੇ ਬੇਟੀਆਂ ਪਾਪਾ ਦਾ ਈ ਕਰਦੀਆਂ ਹੁੰਦੀਆਂ ਨੇ ਜਾਦਾ ਹਨਾ
ਹੂੰ, ਹਾਂਜੀ-ਹਾਂਜੀ। ਜੇ ਮੈਂ ਓਨੂੰ ਕੁਛ ਕੈ ਦੇਂਦੀ ਆਂ।
ਹੂੰ।
ਤਾਂ ਫੇਰ ਜਦੀ ਪਾਪਾ ਕੋਲ ਪੱਜੀ ਜਾਊਗੀ, ਪਾਪਾ-ਪਾਪਾ ਮੰਮਾ ਮੈਨੂੰ ਏਦਾਂ ਕੈੰਦੇ ਆ।
ਅੱਛਾ, ਓਕੇ ਜੀ। ਨਈ, ਬਹੁਤ ਵਦੀਆ ਬੇ, ਬੱਚੀਆਂ ਬੇਟੀਆਂ ਦਾ ਪਾਪਾ ਨਾਲ ਹੁੰਦੈ, ਤੇ ਬੇਟੇ ਜੇੜੇ ਹੁੰਦੇ ਨੇ, ਓ ਆ ਮੰਮਾ ਦਾ ਪਿਆਰ ਜਾਦਾ ਕਰਦੇ ਨੇ, ਹਨਾ।
ਹਾਂਜੀ-ਹਾਂਜੀ।
ਚਲੋ, ਹੋਰ ਸੁਨਾਓ ਨਵੀਂ-ਤਾਜ਼ੀ ਕੀ ਚੱਲ ਰਿਆ?
ਬਸ ਵਧੀਆ ਜੀ, ਬੇਟੀ ਦੀ ਵੇਟ ਹੋ ਰਹੀ ਐ।
ਹੂੰ, ਖਾ ਲਿਆ ਰੋਟੀ ਪਾਣੀ ਖਾ ਲਿਆ?
ਸਭ ਕੁਛ ਹਾਂਜੀ, ਸਭ ਕੁਛ ਖਾ ਕੇ, ਪੀ ਕੇ, ਬੈਡ ਤੇ ਬੈਠੇ ਆ ਹੁਨ ਤੁਹਾਨੂੰ ਦੱਸਿਆ ਤੇ ਹੈਗਾ, ਚਾਹ ਪੀਤੀ ਹੈਗੀ ਐ।
ਹੂੰ, ਚਲੋ ਕੀ ਬਨਾਇਆ ਸੀ ਰੋਟੀ ਦੇ ਵਿੱਚ?
ਆਲੂ ਮਟਰਾਂ ਦੀ ਸਬਜ਼ੀ ਬਣਾਈ ਸੀਗੀ।
ਓਕੇ। ਚਲੋ ਵਧੀਆ, ਹੋਰ ਹੁਨ ਠੀਕ ਐ ਬੇਟੀ ਹੁਨ ਤੇ ਨਹੀਂ ਓਹਦੇ ਸੈੱਲਾਂ ਦੀ ਕੋਈ ਪ੍ਰੋਬਲਮ ਹੈਗੀ?
ਨ‌ਈਂ-ਨ‌ਈਂ, ਹੁਣ ਨ‌ਈਂ ਆ। ਬੱਚਿਆਂ ਨੂੰ ਥੋੜੀ-ਥੋੜੀ ਦੇਰ ਈ ਹੁੰਦਾ ਐ, ਓਹਨਾਂ ਨੂੰ ਆਪਣਾ ਖੇਡ ਖੇਡਨ-ਖੇਡਨ ਵੱਲ ਜ਼ਿਆਦਾ ਹੁੰਦਾ ਬੱਚੇ ਨੀ ਇਨਾ ਬਿਮਾਰੀ ਵੱਲ ਧਿਆਨ ਰੱਖਦੇ ਹੈਗੇ।
ਹੂੰ, ਨ‌ਈਂ ਇਹ ਤਾਂ ਹੈ ਈ
ਠੀਕ ਹੋਊਗੇ ਜਦੀ ਭੱਜ ਜੂ ਗੀ ਇੱਧਰ ਮੈਂ ਓਧਰ ਜਾਨਾ, ਮੈਂ ਉੱਧਰ ਜਾਨਾ ਮੈਂ ਖੇਡਨਾ।
ਹੂੰ-ਹੂੰ, ਹੂੰ-ਹੂੰ, ਹਾਂ ਇਹ ਤਾਂ ਹੈ। ਅੱਛਾ ਮੇਰੇ ਕੋਲ ਨਾ ਕੋਈ ਆਇਆ ਬਾਹਰ ਸ਼ਾਇਦ ਬੈਲ ਵੱਜੀ ਆ ਤੇ ਮੈਂ ਤੁਹਾਨੂੰ ਨਾ ਫਿਰ ਕਰਨਾ ਰਿੰਗ ਹੈਨਾ। ਆਪਾਂ ਫਿਰ ਕਰਦੇ ਆ ਗੱਲ। ਠੀਕ ਐ ਜੀ ਓਕੇ, ਜੀ ਓਕੇ।
ਓਕੇ ਜੀ, ਸ਼‌ਾਸਰੀ ਕਾਲ, ਸ਼ਾਸਰੀ ਕਾਲ।